ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਕਿਆ ਹਾਲ ਚਾਲ ਹੈ ਜੀ ਬਸ ਠੀਕ ਹੈ ਜੀ ਤੁਸੀਂ ਸੁਣਾਉ।
ਬਸ ਵਧੀਆ ਦੀਦੀ ਸਭ ਵਧੀਆ ਤੁਸੀਂ ਸੁਣਾਉ ਕੀ ਕਰ ਰਹੇ ਸੀ।
ਮੈਂ ਬਸ ਬੈਠੇ ਸੀਗੇ ਜਿਵੇਂ ਦ ਦੁਪਹਿਰ ਦਾ ਖਾਣਾ ਖੁਣਾ ਤਿਆਰ ਕਰ ਲਿਆ। ਬਸ ਹੁਣ ਦੇਖਦੇ ਸੀ ਵੇਟ ਕਰ ਰਹੇ ਸੀਗੇ ਬੱਚੇ ਕਦੋਂ ਕਹਿੰਦੇ ਨੇ ਖਾਣ ਵਾਸਤੇ
ਹਾਂ ਮੈਂ ਵੀ ਬਸ ਇਹੀ ਕੀਤਾ ਮਸ਼ੀਨ ਵਿੱਚ ਕੱਪੜੇ ਪਾਏ ਤੇ ਅਪਨੇ ਦੂਸਰੇ ਕੰਮ ਕਰਕੇ, ਫੇਰ ਵੇਹਲੀ ਹੋ ਗਈ ਸੀ ਮੈਂ ਕਿਹਾ ਚੱਲ ਗੱਲ ਕਰਾਂ, ਕੱਪੜੇ ਤਾਂ ਤੇ ਸੁੱ ਰਹਿ ਨੀ ਮਸੀ਼
ਕਿਆ ਕਿਆ ਬਾਤ ਕ, ਸਹੀ ਗੱਲ ਕਿਆ ਬਾਤ ਹੈ, ਬਹੁਤ ਵਧੀ ਭੀ ਏ ਹੁਨ ਤੇ ਨਾ ਨਵੀਆਂ ਨਵੀਆਂ ਟੈਕਨੋਲੋਜੀ ਏ, ਵੀ ਜਿਵੇਂ ਮਰਜ਼ੀ, ਅੱਗੇ ਤਾਂ ਜਿਵੇਂ ਮਸੀ ਹਾਲੇ ਬੀ ਹੁਣ ਸਬਜ਼ੀ ਚੋ ਰੋਟੀ ਬਣਾ ਕੇ ਹਟੀਆਂ ਸਬਜ਼ੀ ਬਣਾਈ ਹੈ ਅੱਗੇ ਤਾਂ ਅਸੀਂ, ਕੁੰਡਾ ਘੋਟਨੇ ਚ ਲੈ ਕੇ ਅਪਨਾ ਮਸਾਲੇ ਕੁੱਟਦੇ ਸੀ, ਕਰਦੇ ਸੀ। ਹੁਣ ਤਾਂ ਬਲੈਂਡ ਕੀਤੇ ਅਲੱਗ ਅਲੱਗ ਤਰ੍ਹਾਂ ਦੇ ਬਲੈਂਡਰ ਆਈ ਜਾਂਦੇ ਆ ਤੇ ਤੁਸੀਂ ਅਪਨਾ ਬਲੈਂਡ ਕਰੋ ਉੱਧਰੋਂ ਚੋਪਰ ਕਰੋ ਚੋਪ ਕਰੋ ਆਪਦਾ, ਤੇ ਤੜਕਾ ਲਾਨਾ ਤਾ ਚੌਪ ਚੋਪਰ ਆ ਗਏ ਆ, ਜੇ ਉਹ ਦਾ ਕਰਨਾ, ਮਿਕਸੀਆਂ ਆ ਗੀਆਂ, ਨਿਊ ਨਿਊ ਨਵੀਂ ਨਵੀਆਂ ਤਕਨੀਕਾਂ ਬਹੁਤ ਜ਼ਿਆਦਾ, ਜ਼ਆਦਾ ਈ ਸੋਖ ਹੋ ਗਿਆ, ਅੱਗੇ ਨਾ, ਹਾਂ ਇਹ ਨਾ ਇਹ ਤਾਂ ਸਾਨੂੰ ਹੁਣ ਪਤਾ ਲੱਗਿਆ ਅੱਗੇ ਨਾ ਬਾਹਰ ਵੀ ਸਿਸਟਰ ਹੋਣੀ ਰਹਿੰਦੇ ਹੁੰਦੇ ਸੀ ਨਾ, ਤੇ ਉਹਨਾਂ ਨੂੰ ਅਸੀਂ ਕਹਿਨਾ ਨਾ ਪੁੱਛਨਾ ਵੀ ਤੁਸੀਂ ਕੀ ਕਰ ਰਹੇ ਹੋ, ਤਾਂ
ਹਾਂਜੀ ਹਜੇ
ਮੇਰੇ ਵੱਲੋ ਫਰੈਂਡ ਦੇ ਅਗਾਹ ਮਤਲਬ ਕਿ ਉਹਦੀ ਸਿਸਟਰ ਸੀਗੀ। ਤੇ ਮੇਰੀ ਅਪਨੀ ਸਿਸਟਰ ਨੀ ਮੇਰੇ ਮਤਲਬ ਕਿ ਮੇਰੀ ਸਹੇਲੀ ਦੀ ਸਿਸਟਰ ਸੀ, ਤੇ ਅਸੀਂ ਆ ਪੁੱਛਨਾ ਨਾ ਵੀ ਕੀ ਕਰ ਤੇ ਉਹਨੇ ਆ ਕੇ ਸਾਨੂੰ ਗੱਲਾਂ ਸੁਣਾਣੀਆਂ, ਕਹਿੰਦੇ ਉਹਨਾਂ ਨੂੰ ਤਾਂ ਨਾ ਬੜੀ ਮੌਜ ਹੈ, ਉਹ ਤਾਂ ਕਹਿੰਦੇ ਕੱਪੜੇ ਤੇ ਮਸ਼ੀਨ ਚ ਪਾ ਕੇ ਚਲੇ ਜਾਂਦੇ ਆ ਤੇ ਬਾਜ਼ਾਰ ਚ ਚਲੇ, ਆਨ ਆ ਆਦਿਆਂ ਨੂੰ ਕੱਪੜੇ ਸੁੱਕੇ ਹੁੰਦੇ ਆ, ਅਸੀਂ ਅਸੀਂ ਹੱਸਨਾ ਅਸੀਂ ਕ ਕਿੰਨੇ ਲੋਕੀ ਝੂਠ ਬੋਲਦੇ ਏ ਭੀ ਏਦਾਂ ਥੋੜ੍ਹੀ ਹੁੰਦਾ ਲੈ ਉਹ ਹੁਣ ਪਤਾ ਲੈ, ਉਹ ਹੁਣ
ਬਿਲਪ ਨਹੀਂ ਬੋਹਤ ਜ਼ਿਆਦਾ ਹੁਨ ਦੇਖੋ ਡਿਸ਼ ਪਸ਼ਰ ਆ ਗੇ ਨੇ ਇੰਨਾ ਕੁਛ ਹੋ, ਆ ਗਿਆ ਘਰ ਦੇ ਹੋਮ ਅਪਲਾਇੰਸ ਤੇ ਬਹੁਤ ਜ਼ਿਆਦਾ ਆ ਗੇ, ਵੈਕਿਉਮ ਕਿਵੇ ਰੋਗਿਆ, ਕਿੰਨੀ ਸਫ਼ਾਈ ਇੰਨੀ ਸੌਖੀ ਹੋ ਜਾਂਦੀ ਉਹਦੇ ਨਾਲ
ਅੱਛਾ, ਹਾਂ
ਪਦਵ ਬਲਵ, ਹੁੰਨ ਅਪਨਾ ਹੀ ਦੇਖ ਲਓ ਫੋਨ ਤੇ ਕਿੰਨਾ ਜਦ ਮਨ ਕਰਦੇ ਉਦੋਂ ਗੱਲ ਕਰਨੇ ਦੇ ਕੰਮ ਕਰਦੇ ਕਰਦੇ ਗੱਲ ਕਰਦੇ ਪਏ ਆ, ਹੈਨਾ ਹੁਨ, ਹੁਨ ਦੂਰ ਬੈਠੇ ਪੈਨਾ, ਭਰਾਵਾਂ ਨਾਲ ਤਾਂ ਵੀਡੀਓ ਕੋਲ, ਵੀਡੀਓ ਕੋਲ ਵੀ ਕਰ ਲਈ ਭੀ ਅੱਜ ਬੜੇ ਦਿਨ ਹੋਗੇਏ, ਤੈਨੂੰ ਦੇਖਿਆ
ਦੇਖਿਆ ਨਹੀ ਆਪਾਂ ਮੋਸਟਲੀ ਹੁਣ ਹੋਣ ਈ ਲੱਗ ਗੀਆ, ਉਹ ਐਂ ਲੱਗਦਾ ਵੀ ਜਿਵੇਂ ਅਪਨੇ ਭੈਨ ਭਰਾ ੳ ਅਸੀਂ ਮਿਲ ਗਏ, ਭੀ ਅਪਨਾ ਮਿਲ ਲਿਆ ਮੈਂ ਹੁਣੇ ਅਪਨੀ ਸਿਸਟਰ ਨਾਲ ਵੀ ਗੱਲ ਕੀਤੇ ਹੈ ਵੀਡੀਓ ਕਾਲ ਅਸੀਂ ਕਰਕੇ, ਤੁਸੀਂ ਕੀ ਖਾ ਰਹੇ ਹੋ, ਕੀ ਬਣਾ ਰਹੇ ਹੋ, ਸਿਸ ਜ ਨੂੰ ਪੁੱਛ ਲੈਣਾ ਕੀ ਕਰ, ਵੀ ਸਾਹਮਨੇ ਦੇਖਿਆ ਆ, ਫੇਰ ਮੈਂ ਨਾ ਕਈ ਵਾਰੀ ਹੱਸਦੀ ਹੁੰਨੀ ਆਂ ਮੈਂ ਕਿਹਾ ਵੀ ਆਪਾਂ ਏਦਾਂ ਨੀ ਹੋ ਸਕਦਾ ਵੀ, ਆਪਾਂ ਚੀਜ਼ਾਂ ਦੇਖ ਤਾਂ ਲੈਂਨੇ ਆ, ਤੇ ਵੀ ਕਿਸੇ ਵੇਲੇ ਤੁਸੀਂ ਕੀ ਬਣਾਇਆ, ਆਪਾਂ ਆਦਾਨ ਪ੍ਰਦਾਨ ਕਰ ਲਿਆ ਕਰੇ, ਕੀ ਕਿਹੜੀ ਸਬਜ਼ੀ ਭੈਣ ਜੀ ਆਹ ਸਵਾਦ ਤੁਸੀਂ ਬਣੀ? ਜਦ।
ਅ।
ਤੇ ਫੇਰ ਮੈਂ ਕਿਹਾ, ਗਰਮੀ ਚ ਗਰ, ਮੈਂ ਕਿਹਾ ਵੀ ਹਾਂ, ਮੈਂ ਕਿਹਾ। ਇੰਨਾ ਕੁਛ ਤਾਂ ਆਪਾਂ ਦੇਖ ਲਿਆ ਤੇ ਏਦਾਂ ਹੋਣਾ ਚਾਹੀਦਾ ਹੈ। ਵੀ ਚੱਲ ਵੀ ਜਿਵੇਂ। ਹਾਂ, ਭੈਣ ਭਰਾਵਾਂ ਚੋਂ ਕੋਈ ਜ਼ਿਆਦਾ ਕੁਕਿੰਗ ਦਾ ਜ਼ਿਆਦਾ ਵਧੀਆ ਕਰਦਾ ਇੱਕ ਜਨਾ। ਛੋਟੀ ਫੈਮਲੀ ਏ ਤੇ ਮੈਂ ਕਿਹਾ ਆਏ ਕਰੇ, ੳ ੳਹ ਉਸੇ ਨੂੰ ਆਰਡਰ ਕਰਤਾ ਅੱਜ ਬਨਾ ਦੇ ਭੈਨਜੀ, ਮੇਰੇ ਵੱਲ ਵੀ ਭੇਜਦੇ। ਚੱਲ ਸਾਰਿਆਂ ਨੂੰ ਭੇਜ ਦੋ, ਕੱਲ ਨੂੰ ਫੇਰ ਅਸੀਂ ਭੇਜ, ਜੇ ਅਸੀਂ ਇਹ, ਇਹ ਘਰੇ ਬੜਾ ਹਾਸੀ। ਵੀ ਏਨੀਆਂ ਏਨੀਆਂ ਤਕਨੀਕਾਂ ਆ ਗਈਆਂ ਤੇ ਵੀ ਆਪਾਂ ਵੀ ਮਤਲਬ ਕੀ ਕੋਈ ਏਦਾਂ। ਵੀ ਏਦਾਂ ਦੀ, ਅੱਗੇ ਛੋਟੇ ਹੁੰਦੇ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਉੱਠਿਆਂ ਨਾ ਨਾ ਜਾਨਾ। ਤੇ ਵੀ ਕੰਮ ਨੇ ਤੇ ਕਹਿਣਾ ਉਹ ਘਰੇ। ਜੁਰਗਾ ਘਰੇ ਦਾਦੀ ਮੰਮੀ ਨੇ ਅਵਾਜ਼ ਮਾਰਨੀ ਵੀ, ਕੁੜੀਏ ਆ ਜਾ, ਆ ਫੜਾ ਦੇ ਅਪਨੇ ਇਹਨਾਂ ਨੂੰ। ਆਪਣੇ ਪਾਪਾ ਨੂੰ ਫੜਾ ਦੇ ਆਪਣੇ ਵੀ ਆ ਚੀਜ਼ਾਂ ਫੜਾ ਦੇ ਤੇ ਵੀ ਆਹ ਬਣਾਇਆ। ਘਰੇ ਪਸੰਦ ਨਾ- ਨਾ ਆਵੇ ਸਬਜ਼ੀ ਕਿਹੜੀ ਹਾਏ ਰੱਬਾ ਇਹ ਲਾਈਟ ਦੇ ਸਵਿੱਚ ਹੈਗੇ ਹੈ। ਪੱਖੇ ਦੇ ਸਵਿੱਚ ਹੈਗੇ ਆ ਹਨਾ ਤੇ ਕੋਈ ਏਦਾਂ ਵੀ ਅਹ ਹਾ। ਵੀ ਏਦਾਂ ਵੀ ਹੋਣਾ ਚਾਹੀਦਾ ਹੈ। ਇੱਕ ਬਟਨ ਨੱਪੋ ਵੀ ਇੰਨੇ ਬੰਦੇ ਥਾਲੀ ਆ ਰਹੀ ਹੈ ਵੀ ਚੱਲ ਤੁਸੀਂ ਰੋਟੀ
ਹਾਂ। ਨਹੀਂ ਹੁਣ ਆਏ ਗੀਆ ਉਹ ਟਰੋਲੀਜ਼ ਆਏ ਗੀਆਂ ਤੁਸੀਂ ਰੱਖੋ ਤੇ ਰਿਮੋਟ ਨਾਲ ਚਲਦੀਆਂ ਨੇ। ਟਰੋਲੀਜ ਜਿੱਥੇ ਜਾਣੀਆਂ ਹੁੰਦੀਆਂ ਉੱਥੇ ਪਹੁੰਚਾ ਦਿੰਦੇ ਨੇ ਜਿਹੜੇ ਆ ਤੇ ਇਹ ਸਾਰੀਆਂ ਹੈਗੇ।
ਹਾਂ ਮੈਂ ਤਾਂ ਰੱਬ ਕੋਲ ਡਿਮਾਂਡ ਕਰਦੀ ਸੀ ਨਾ ਰੱਬ ਕੋਲੋਂ ਪੁੱਛਦੀ ਸੀ ਵੀ ਇੱਦਾਂ ਦਾ ਸਵਿੱਚ ਹੋਣਾ ਚਾਹੀਦਾ ਸੀ ਸਿੱਧੀ ਉੱਪਰੋਂ ਆ ਰਹੀ ਹੈ ਇਹ ਇਹਦਾ ਰੱਬ ਬਟ ਇਹਦਾ ਮੰਨ ਲਈਏ ਇਹਦੇ 'ਚ ਪੈਸੇ ਵੀ ਦੇਣੇ ਪੈਂਦੇ ਆ ਨਾ ਰੱਬ ਜਿਵੇਂ ਦੂਜੀਆਂ ਚੀਜ਼ਾਂ ਆਪਾਂ ਨੂੰ ਦਿੰਦਾ ਇਹ ਵੀ ਦਿੰਦੇ ਇਦਾਂ ਦੀ ਚੀਜ਼ਾਂ ਦੇ
ਤਕਨੀਕ ਨੇ ਕਿੰਨਾ ਜ਼ਿਆਦਾ ਕਿੰਨਾ ਜ਼ਿਆਦਾ ਐਡਵਾਂਸਮੈਂਟ ਹੋ ਗਈ ਹੈ ਕਿੰਨੀ ਜ਼ਿਆਦਾ ਉਪਲਬਧੀ ਹਾਜ਼ਰ ਹੋ ਕਰ ਰਹੀ ਹੈ ਤਕਨੀਕ ਦੇ ਥਰੂ ਜੋ ਸੋਚਿਆ ਵੀ ਨਹੀਂ ਸੀਗਾ ਨਹੀਂ ਅੱਜ ਸਮਝ ਲੋ ਜਿਹੜਾ ਆਪਾਂ ਮਜ਼ਾਕ ਵਿੱਚ ਹੀ ਬੋਲਦੇ ਸੀ ਵੀ ਕਾਸ਼ ਅੱਖਾਂ ਵੀ ਰਿਮੋਟ ਨਾਲ ਬੰਨਦਾ ਹੈ ਲਾਈਟਾਂ ਵੀ ਰਿਮੋਟ ਨਾਲ ਤੇ ਹੁਣ ਉਹ ਸਭ ਹੋ ਰਿਹਾ ਹੈ।
ਉਹ ਸ ਸਾਰਾ ਕੁਛ ਰਿਮੋਟ ਨਾਲ ਹੀ ਹਾਂ ਰਿਮੋਟ ਨਾਲ ਹੀ ਹੋ ਰਿਹਾ ਹੈ ਤੁਸੀਂ ਹੋਰ ਤਾਂ ਹੋਰ ਦੱਸੋ। ਫੇਰ ਸੈਂਸਰ ਲਾਗੇ ਗਏ ਸੈਂਸਰ ਲਾਗੇ ਗਏ। ਗੇਟ ਦੇਖੋ ਰਿਮੋਟ ਵਾਲੇ ਆਪਣੇ ਮੇਨ ਗੇਟ ਤੇ ਇਹ ਵੀ ਰਿਮੋਟ ਨਾਲ ਵੀ ਅੰਦਰੋਂ ਕੈਮਰੇ ਵਿੱਚੋਂ ਤੁਸੀਂ ਦੇਖਲੋ ਵੀ ਬਾਹਰ ਬਾਹਰ ਕੌਣ ਆਇਆ ਹਨਾ ਤੇ ਬਾਹਰ ਕੌਣ ਆਇਆ ਤਾਂ ਤੁਸੀਂ ਤੁਸੀਂ ਤੁਸੀਂ ਉੱਠ ਕੇ ਕੇ ਜਾਣਾ ਨੀ ਗੇਟ ਖੋਲਣ ਵਾਸਤੇ ਤੁਸੀਂ ਰਿਮੋਟ ਅੰਦਰੋਂ ਚਲਾਓ ਗੇਟ ਖੋਲ ਜੂਗਾ ਉਹ ਅੰਦਰ ਕਰ ਜੂਗਾ ਤੁਸੀਂ ਇੱਥੋਂ ਤੱਕ, ਤੇ ਪਰ ਇਹਨਾਂ? ਸਾਰਿਆਂ ਦਾ ਰਿਜ਼ਲਟ ਦੇਖੋ ਵੀ ਆਪਣੀ ਬੋਡੀ ਤੇ ਕੀ ਅਸਰ ਪੈ ਰਿਹਾ ਹੈ ਇੰਨੀਆਂ ਆਪਾਂ ਸਹੂਲਤਾਂ ਲੈ ਕੇ ਤੁਸੀਂ ਇਹ ਦੇ
ਬਿਲਕੁਲ ਇਹ ਘਰ ਦੇ ਕੰਮ ਘਰ ਦੇ ਕੰਮ ਆਪਾਂ ਮਸ਼ੀਨਾਂ ਨਾਲ ਕਰ ਰਹੇ ਹਾਂ। ਤੇ ਫੇਰ ਉਈ ਐਕਸਰਸਾਈਜ਼ ਵਾਸਤੇ ਜਾ ਰਿਹਾ ਹੈ ਕੋਈ ਯੋਗਾ ਵਾਸਤੇ ਤੇ ਜਾ ਰਹੇ ਹੈ ਕਿਉਂਕਿ ਉਹ ਛੋਟੇ ਛੋਟਿਆਂ ਨੂੰ ਸਰਵਾਈਕਲ ਹੋ। ਹੋ ਗਈ ਹੈ ਜੀ ਸਰਵਾਈਕਲ ਤਾਂ ਅੱਜ ਕੱਲ ਆਮ ਹੈ ਲੇਡੀਜ਼ ਵਿੱਚ
ਉਹ ਤਾਂ ਹੋਈ ਜਾਂਦੀ ਹੈ। ਉਹਦਾ ਉਹਦਾ ਕਾਰਨ ਇਹ ਹੈ। ਨਾ ਤੁਸੀਂ ਮੇਰੇ ਕੋਲ ਤੁਸੀਂ ਡਾਕਟਰ ਕੋਲ ਜਾਓ ਡਾਕਟਰ ਡਾਕਟਰ ਪਤਾ ਕੀ ਕਹਿੰਦੇ ਆ ਜਦੋਂ ਆਪਾਂ ਡਾਕਟਰ ਡਾਕਟਰ ਕੋਲ ਜਾਣੇ ਹਾਂ ਡਾਕਟਰ ਕਹਿਣਗੇ ਵੀ ਹਾਂਜੀ ਕਹਿੰਦੇ ਤੁਸੀਂ ਨਾ ਆਏ ਕਰੋ ਕੰਮ ਵਾਲੀ ਹਟਾ ਦੋ ਖੁਦ ਪੋਚ ਪੋਚੇ ਲਾਓ ਜੇ ਤੁਹਾਨੂੰ ਜੇ ਤੁਹਾਨੂੰ ਬਿਮਾਰੀ ਨੇੜੇ ਆ ਜੇ ਨਾਲ ਜੇ ਬਿਮਾਰੀ ਨੇੜੇ ਆ ਜੇ ਫੇਰ ਹੈ ਕਹਿੰਦੇ ਬਿਮਾਰੀ ਦਾ ਇਲਾਜ ਹੀ ਇਹ ਹੈ ਕਿ ਤੁਸੀਂ ਕੰਮ ਕੰਮ ਖੁਦ ਕਰੋ ਕਹਿੰਦੇ ਆਪਣੇ ਆਪ ਕੰਮ ਕਰੋ ਵੀ ਜੇ ਜੇ ਤੁਸੀਂ ਆਪ ਕੰਮ ਕਰੋਗੇ ਤਾਂ ਕਿਉਂਕਿ ਉਹਦੇ ਨਾਲ ਬੋਡੀ 'ਚ ਪੂਰੀ ਬੋਡੀ ਦੇ ਪਾਰਟਸ ਦੀ ਮੂਵਮੈਂਟ ਹੋਏਗੀ ਪਰ
ਬਿਲਕੁਲ ਬਹੁਤ ਹੁਣ ਆਪਣੇ ਦੇਖੋ ਆਪਣਾ ਸਰੀਰ ਤਾਂ ਹੁਣੇ ਈ ਜਵਾਬ ਦੇਈ ਜਾ ਰਏ ਨੇ ਤੇ ਆਪਣੀ ਮੰਮੀਆਂ ਅੱਸੀ -ਅੱਸੀ ਸਾਲ ਦੀਆਂ ਹੋ ਕੇ ਕਿੰਨਾ ਵਧੀਆ ਟੁਰ ਫਿਰ ਲੈਂਦੀਆ ਘਰ ਦੇ ਕੰਮ ਵੀ ਕਰ ਲੈਣੀ ਸਾਡੇ ਤੋਂ ਜ਼ਾਦਾ ਐਕਟਿਵ ਐ ਓ। ਕਿਉਂਕਿ ਉਨਾਂ ਨੇ ਆਪਣੇ ਹੱਥੀਂ ਸਾਰਾ ਕੰਮ ਕੀਤਾ ਹੋਇਆ।
ਕੰਮ ਸੀ ਅੱਗੇ ਤਾਂ ਆਟਾ ਵੀ ਪੀ ਦਾਦੀਆਂ ਸਾਡੀਆਂ ਆਟਾ ਵੀ ਵਖ ਲਓ ਕਹਿੰਦੇ ਸੀ ਘਰੇ ਜੀ ਵਾਸਤੇ ਆਟਾ ਤਾਜ਼ਾ ਪੀਂਦੇ ਚੱਕੀਆਂ ਨਾਲ ਪੀਸ ਲੈਂਦੇ ਸੀ ਸਵੇਰੇ ਅੱਗੇ ਕੰਮ ਜੇੜੇ ਆ ਨਾ ਵੀ ਸੀਮਤ ਹੁੰਦੇ ਸੀ ਕੰਮ ਸੀਮਿਤ ਸੀਗੇ ਤੇ ਜਿਵੇਂ ਕਹਿੰਦੇ ਹੁਣ ਹੁਣ ਅਲੱਗ ਹੁਣ ਕੰਮ ਬਿਨਾਂ ਮਤਲਬ ਤੋਂ ਆਪਾਂ ਵਧਾਏ ਹੋਏ ਆ ਜੇ ਘਰ ਦੇ ਚਾਰ ਮੈਂਬਰ ਆ ਉਨਾਂ ਦੀ ਵੀ ਅਲੱਗ ਅਲੱਗ ਫਰਮ ਮੈਸ਼ ਆ ਕਿਸੇ ਨੇ ਆ ਖਾਣਾ ਕਿਸੇ ਨੇ ਅੱਗੇ ਕੰਮ ਸੀਮਤ ਹੁੰਦੇ ਸੀ ਤੇ ਲੇਡੀਜ਼ ਕੋਲੇ ਇਕ ਤਾਂ ਟਾਈਮ ਵੀ ਹੁੰ ਦਾ ਸੀ ਓ ਘਰ ਦਾ ਕੰਮ ਆਪੇ ਆਪੇ ਕਰ ਲੈਂਦ ਦੀਆਂ ਸੀ ਕੰਮ ਤੇ ਤੰਦਰੁਸਤ ਰੇਂਦੀਆਂ ਸੀ ਸਾਰਾ ਕੰਮ ਉਨਾਂ ਨੇ ਆਪ ਕਰਨਾ। ਤੇ ਓ ਨੇ ਉਨਾਂ ਨੇ ਹਾਂ। ਹਾਂ ਤੇ ਓ ਨਿਉ ਅ ਨਵੇਂ ਤਾਂ ਹੁਣ ਵੀ -ਹੁਣ ਵੀ ਕਹਿ ਦਿੰਦੀਆਂ। ਜੇੜੀਆਂ ਪਰਾਣੀਆਂ ਲੇਡੀਜ਼ ਬੈਠੀਆਂ ਹੁਣ ਵੀ ਕੇਂਦੇ ਪਖੰਡ ਬਾਜ਼ੀ ਐ ਸ਼ੋਸ਼ਲ ਐਵੇਂ ਲੱਗੇ ਹੋਏ ਆਂ। ਤੁਸੀਂ ਇਨਾਂ
ਬਿਲਕੁਲ ਸਈ ਕੈ ਰੇ ਹੋ ਪਰ ਨਾ ਇੱਕ ਸਬਜ਼ੀ ਬਣਨੀ ਤੇ ਸਾਰੇ-ਸਾਰੇ ਪਰਿਵਾਰ ਨੇ ਚਾਚੇ, ਤਾਏ ਸਾਰੇ ਕੱਠੇ ਹੁੰਦੇ ਸੀਗੇ ਸਾਰਿਆਂ ਨੇ ਖਾਣੀ ਓ ਪੂਰਾ-ਪੂਰਾ ਇੱਕ ਡੰਗ ਨਿਬੜਦਾ ਸੀਗਾ ਹੁਣ ਤਾਂ ਹਰ ਇੱਕ ਦੇ ਦੋ-ਦੋ, ਤਿੰਨ-ਤਿੰਨ ਬਣਦੀਆਂ ਨੇ ਤੇ ਫੇਰ ਵੀ ਸਾਰਿਆਂ ਤੇ ਕਿਸੇ ਨਾ ਕਿਸੇ ਤੇ ਰੈ ਈ ਜਾਂਦਾ ਕਿ ਅੱਜ ਮੇਰੀ ਪਸੰਦ ਦੀ ਨੀ ਬਣਾਈ ਤੁਸੀ ਜੀ। ਮੇਰੇ ਮੈਨੂੰ ਤਾਂ ਪਸੰਦ ਨੀ ਸੀ ਏ।
ਹਾਂ-ਹਾਂ, ਹਾਂ ਫੇਰ-ਫੇਰ ਵੀ ਇਹ ਸੁੰਡਣ ਚ ਆਂਦਾ ਓ ਉਦਾ ਕਾਰਨ ਏ ਵੀ ਆਪਾਂ ਫਰਮੈਸ਼ ਬਾਅ ਹੋਗੀਆਂ ਤੇ ਮਾਂ ਬਾਪ ਨਖਰੇ ਝੱਲ ਵੀ ਰਏ ਨੇ ਬੱਚਿਆਂ ਦੇ। ਸਇ ਰਏ ਨੇ ਉਨਾਂ ਦੇ, ਬੱਚੇ ਨਖਰੇ ਕਰ ਰਏ ਆ ਮਾਂ ਬਾਪ ਝੱਲ ਰਏ ਆ ਅੱਗੇ ਅਸੀ ਕੇੜਾ ਬਜ਼ੁਰਗ ਹੁੰਦੇ ਸੀ ਨਾ ਉਨਾਂ ਨੇ ਕਹਨਾ ਏਕ ਵਾਰੀ ਆਹ ਡੱਬੇ ਚ ਰੋਟੀ ਪਾਤੀ ਜੀਦਾ ਜਦੋਂ ਜੀਅ ਕਰੇ ਚੱਕ ਕੇ ਖਾ ਲਈਓ। ਵੀ ਤੰਦ ਤੰਦਰੁਸਤ ਵੀ ਸੀ। ਤੰਦਰੁਸਤ ਵੀ ਜੇ ਬਈ ਰੋਟੀ ਵੀ ਹੋ ਜਾਂਦੀ ਸੀ ਹੋ ਉ ਤੇ ਅਸੀਂ ਓ ਵੀ ਤੁਰੇ ਫਿਰਦੇ ਖਾ ਲੈਂਦੇ ਸੀ ਨਾ ਫੇਰ ਕਹਿ ਦਿੰਦੇ ਸੀ ਵੀ ਏਦੇ ਚ ਤਾਕਤ ਸੀਗੇ।
ਬਿਲਕੁਲ ਮਤਲਬ ਕਈ ਵਾਰ ਐਵੇਂ ਹੁੰਦਾ ਸੀਗਾ ਅਸ ਸ਼ਾਮ ਨੂੰ ਜਿਵੇਂ ਕਈ ਵਾਰ ਸਬਜ਼ੀ ਨਈ ਬਚਦੀ ਰੋਟੀ ਬਈ ਹੁੰਦੀ ਸੀ ਤੇ ਫਟਾਫਟ ਤਵੇ ਤੇ ਥੋੜਾ ਜਿਆ ਨਮਕ ਲਗਾ ਕੇ ਤੇ ਓਵੇਂ ਰੋਲ ਕਰਕੇ ਖਾਂਦੇ ਸੀ ਉਦੇ ਚ ਇੱਕ ਮਜ਼ਾ ਅਲੱਗ ਜਿਆ ਸੀ।
ਤੇ ਹੁਣ ਤੁਸੀਂ ਕੀ ਕੇਂਦੇ ਆ ਹੁਣ ਡਾਕਟਰ ਕੀ ਕੇਂਦੇ ਆ ਕੇਂਦੇ ਵਿਟਾਮਿਨ ਬੀ ਜੇੜਾ ਮਿਲਣਾ ਨਾ ਏਦੇ ਵਿੱਚੋਂ ਮਿਲਣਾ। ਬਈ ਰੋਟੀ, ਬਾਈ ਰੋਟੀ ਵਿੱਚੋਂ ਮਿਲਣਾ ਵੀ ਤੁਸੀ ਤਾਂ ਹੀ ਨਾ ਉਨਾਂ ਨੂੰ ਬਿਮਾਰੀਆਂ ਲੱਗਦੀਆਂ ਸੀ ਹੁਣ, ਹੁਣ ਆਪਾਂ ਨੇ ਏਸ ਚੀਜ਼ਾਂ ਦਾ ਵੀ ਪਤਾ ਲੱਗ ਗਿਆ ਅੱਗੇ ਤਾਂ ਏ ਚੀਜ਼ਾਂ ਦੇ ਮਤਲਬ ਵੀ ਨੀ ਆਪਾਂ ਨੂੰ ਪਤਾ ਸੀ ਵੀ ਏਸ ਚੋ ਵਿਟਾਮਿਨ ਬੀ ਮਿਲਦਾ। ਏਦਾ ਮਤਲਬ ਕੁਦਰਤ ਕੁਦਰਤ ਨੇ ਸਿਸਟਮ ਵਧੀਆ ਬਣਾਇਆ ਹੋਇਆ ਸੀ ਹੱਥ ਨਾਲ ਸਾਰੇ ਕੰਮ ਕਰਦੇ ਆ ਹਾਂ ਤੇ ਓ ਲੋਕੀ ਤਾਂ ਤੰਦਰੁਸਤ ਰੇਂਦੇ ਸੀ ਤੇ ਹੁਣ ਲੋ ਕੀ ਕੇਂਦੇ ਸੀ ਅਸੀ ਬੱਚੇ ਨੂੰ ਬਈ ਰੋ ਰੋਟੀ ਨੀ ਦੇਣੀ ਮੈਂ ਜੇ ਨੀ ਕਰਨਾ ਤੇ ਡਾਕਟਰ ਹੁਣ ਕੇਂਦੇ ਵੀ ਤੁਸੀਂ ਬਈ ਦਿਓ ਆਪਾ ਅਲਗ-ਅਲਗ ਦੇ ਦਿਆ ਸਿਸਟਮ ਕਿਦਾ ਸੁਣਦੇ ਆ ਟੀ ਵੀ
ਖਾਣੀ ਚਾਈਦੀ ਏ ਕੇਂਦੇ ਖਾਣੀ ਚਾਈਦੀ ਏ ਤੁਆਡੇ ਐਪਟਾਈਟ ਨੂੰ ਅੱਛਾ ਕਰਨ ਵਾ
ਅੱਛੇ ਅੱਛਾ। ਬਈ ਰੋ-ਜ਼ਰੂਰੀ ਐ ਜਰੂਰੀ ਐ ਬਾਸੀ ਰੋਟੀ ਬੋਤ ਜ਼ਰੂਰੀ ਐ ਕੇਂਦੇ ਕੇਂਦੇ ਖਾਓ ਜੋ ਏਦੇ ਤੁਨੂੰ ਮਿਲਦੇ ਆ ਨਾ ਕੇਂਦੇ ਆਪਣ ਜ਼ਰੂਰੀ ਨੀ ਵੀ ਸਾਰੇ ਬੈਕਟੀਰੀਆ ਆਪਾਂ ਨੂੰ ਗੁੱਡ ਬਕ ਬੈਕਟੀਰੀਅਜ ਕੀਦੇ-ਕੀਦੇ ਵਿੱਚੋਂ ਮਿਲਦੇ ਅੱਛੇ-ਅੱਛੇ ਬੈਕਟੀਰੀਅਜ। ਜਿਨੇ-ਜਿਨੇ ਤਾਡੇ ਜਿਨੇ ਤਾਡੇ ਸ਼ਰੀਰ ਨੂੰ ਬਿਲਕੁਲ ਸਈ ਰੱਖਨੇ। ਆਪਾਂ ਹੁਣ ਅੱਜ ਕੱਲ੍ਹ ਜੇੜਾ ਤਲਿਆ-ਫਲਿਆ ਜ਼ਾਦਾ ਖਾਂਣੇ ਆਪਾਂ ਗੰਦੇ ਬੈਕਟੀਰੀਆ ਅੰਦਰ ਵਧਾ ਰਏ ਆ ਜਿਦੇ-ਜਿਦੇ ਨਾਲ ਸਾਨੂੰ ਬਿਮਾਰੀਆਂ ਲੱਗ ਰਈਆ।
ਹੋ ਨਹੀਂ ਇਹ ਇਹ ਗੱਲ ਹੈ ਇਹ ਇਹ ਰੋਟੀ ਨੂੰ ਤੁਸੀਂ ਪੀਜ਼ਾ ਬਣਾਣਾ ਬੱਚਿਆਂ ਨੂੰ ਤੇ ਇਹੀ ਰੋਟੀ ਦੇ ਉੱਪਰ ਥੋੜਾ ਜਿਹਾ ਬਈ ਰੋਟੀ ਦੇ ਉ ਕੁਛ ਲਗਾ ਕੇ ਪਿਆਸ ਤੇ ਸਬਜ਼ੀਆਂ ਲਗਾ ਕੇ ਤੇ ਇਹਨੂੰ ਵੀ ਦੇ ਸਕਦੇ ਹੋ। ਪਰ ਉਹ ਬੱਚਿਆਂ ਦੇ ਨਾਲ ਕੇਤ ਰੋਟੀ ਦੇ ਰਹੇ ਹੋ ਆ ਤੁਸੀਂ ਸਾਨੂੰ। ਕੋਈ ਉਹ ਤਾਂ ਦੇ ਨੀ ਰਹੇ ਪੀਜ਼ਾ ਤਾਂ ਹੈ ਨੀ ਸਾਨੂੰ ਬੇਫਕੁਸ ਤਾਂ ਨੀ ਸੁ
ਤਾਂ ਕਹਿੰਦੇ ਨਾ ਅੱਗੇ ਆਪਾਂ ਬੱਚਿਆਂ ਨੂੰ ਬੁੱਧੂ ਬਣਾ ਸਕਦੇ ਸੀ ਹੁਣ ਨੂੰ ਬੁੱਧੂ ਨੀ ਬਣਾ ਸਕਦੇ ਰੋਲ ਹੈ ਅੱਗੇ ਕੈ ਹਾਂ ਦੇਖੋ ਤੁਹਾਨੂੰ ਪੀਜ਼ਾ ਰੋਲ ਬਣਾ ਤਾਂ ਆਹ ਕਰਤਾ ਹੁਣ ਨੀ ਬੱਚੇ ਹੁਣ ਤਾਂ ਲੋਕੀ ਬੱਚੇ ਬਾਜ਼ਾਰਾਂ ਚ ਜਾਂਦੇ ਦੇਖ ਉਹਨਾਂ ਦਾ ਅਲੱਗ-ਅਲੱਗ ਅੱਜ ਇੱਕ ਸਥ ਜਾਇ ਤੇ ਉਹ ਹਰ ਸੰਡੇ ਵੀਕਐਂਡ ਤੇ ਇਹੀ ਕਹਿਣਗੇ ਸਾਨੂੰ ਇੱਥੇ ਲੈ ਕੇ ਜਾਓ ਸਾਨੂੰ ਇਥੇ ਲੈ ਕੇ ਜਾਓ ਸਾਨੂੰ ਇੱਥੇ ਲੈ ਕੇ ਜਾਓ ਉਹ ਉਹਨਾਂ ਕੋਲੇ ਜਿਆਦਾ ਫਰਮੈਸ਼ਾਂ ਹੁੰਦੀਆਂ ਨੇ। ਚਿਆਂ ਕੋਲੇ ਉਹਨਾਂ ਨੂੰ ਪਤਾ ਵੀ ਇੱਥੇ ਆਹ ਚੀਜ਼ ਏਦਾਂ ਬਣਦੀ ਆ ਅੱਗੇ ਤੱਕ ਕੌਫੀ ਦੂਜੀ ਤਰ੍ਹਾਂ ਬਣਾਉਂਦੇ ਪੀਟ ਕਰਕੇ ਹੁਣ ਮਸ਼ੀਨਾਂ ਵਿੱਚ ਸਾਰੇ
ਹਰ ਤ ਕਈ ਤਰਾਵਾਂ ਦੇ ਹੁਨ ਤਾ ਘਰ ਹੀ ਬਨਨ ਲੱਗ ਗਿਆਂ ਨੇ।
ਹਾਂ, ਹਾਂ ਤੁ ਤੁਸੀ, ਤੁਸੀ ਹੋਰ ਦੇਖੋ ਜੈਕ ਨਾਲ ਘਰ ਉੱਚੇ ਕਰ ਦਿੰਦੇ, ਜੈਕ ਲਾਏਆ ਤੇ ਘਰ ਉੱਚੇ ਕਰਦੇ ਬਨੇਆ ਬਨਾਆ ਘਰ ਉੱਚਾ ਚੱਕਤਾ, ਏ ਮਤਲਬ ਕਿ ਅ‌‌ ਸਾਡੇ ਸਾਮਨੇ ਵਾਲੇਆਂ ਨੇ ਉਚਾ ਚੁਕਾਏਆ ਅਸੀਂ ਵੇਖਦੇ ਰੇਗੇ, ਓ ਬਨਆ ਬਨਾਆ ਘਰ ਉਨਾਂ ਨੇ ਕਿੰਨਾ ਹਾਂ, ਹਾਂ ਵਿੱਚ ਜੇੜਾ ਘਰਾਂ ਨੂੰ ਵੀ ਉਚਾ ਕਰਤਾ ਮੈਂ ਕੇਆ ਹੁਨ ਏਹ ਲਾਓ ਵੀ ਅਸੀ ਹੱਸਣ ਲੱਗ ਗੇ ਅਸੀ ਕੇਆ ਘਰਾਂ ਨੂੰ ਨਾ ਪਈਏ ਲਾ ਲਓ ਜਿੱਥੇ ਜੀ ਕਰੇ ਓ
ਹਾਂ, ਓ ਵੀ ਟਾਈਮ ਆ ਜਾਂਨਾ, ਪਰ ਤਾਡੇ ਨਾਲ ਗੱਲ ਕਰਕੇ ਬੋਤ ਅੱਛੀ ਜਾਨਕਾਰੀ ਮਿਲੀ ਦੀਦੀ। ਫੇਰ ਮਿਲਦੇ ਆਂ ਗੱਲ ਕਰਦੇ ਆਂ, ਸ਼ਾਸ਼੍ਰੀ ਕਾਲ ਜੀ।
ਕਾਲ ਜੀ, ਸਸੀ ਕਾਲ।